ਹੈਲੋ। ਸਤਿ ਸ੍ਰੀ ਅਕਾਲ, ਹੋਰ ਠੀਕ ਹੋ।
ਹਾਂਜੀ, ਤੁਸੀਂ ਠੀਕ ਹੋ।
ਹਾਂਜੀ ਵਧੀਆ, ਹੋਰ ਸੁਣਾਓ, ਘਰ।
ਬਸ ਵਧੀਆ, ਸਭ ਵਧੀਆ ਤੁਸੀਂ ਸੁਣਾਓ ਠੀਕ ਹੈ ਸਭ ਉੱਤਰ।
ਹਾਂਜੀ -ਹਾਂਜੀ, ਸਭ ਵਧੀਆ, ਬਸ ਮੈਂ ਪੁੱਛਣਾ ਸੀ ਮੈਂ ਕਿਹਾ ਚੱਲ ਵਿਹਲੇ ਬੈਠੇ ਦੇ ਹਾਂ, ਚਲੋ ਬਾਈ। ਫੋਨ ਕਰੀਏ ਥੋੜ੍ਹਾ, ਇਸ ਕਰਕੇ ਹੋਰ ਸੁਣੋ, ਕੀ ਕਰਦੇ ਪਏ ਸੀ।
ਬਸ ਹੁਨੇ ਫਰੀ ਹੋ ਕੇ ਆਈ ਸੀ, ਸਬਜ਼ੀ ਵਗੈਰਾ ਬਣਾ ਕੇ ਨਾ ਰਾਤ ਦੀ ਬੱਚੇ ਤੰਗ ਕਰਦੇ ਨਾ ਫਿਰ। ਫਟਾਫਟ ਬਣਾ ਲਈ ਸੀ ਮੈਂ।
ਅੱਛਾ, ਕੀ ਸਬਜ਼ੀ ਬਣਾਏ।
ਰੋਂਗੀ ਬਣਾ ਕੇ ਆਈ ਸੀ।
ਰੋਂਗੀ ਯਾਨੀ ਕਿ ਚਿੱਟਾ ਲੋਬੀਆ ਜਾਂ ਲਾਲ ਵਾਲਾ।
ਹਾਂ, ਨਹੀਂ- ਨਹੀਂ ਵਾਈਟ ਵਾਲਾ।
ਵਾਈਟ ਵਾਲਾ, ਚਿੱਟਾ ਅਸੀਂ ਲੋਭੀਆ ਕਹਿੰਦੇ ਹ ਨਾ, ਅਸੀਂ ਚਿੱਟਾ ਲੋਬੀਆ।
ਅੱਛਾ।
ਹਾਂ, ਹੋਰ। ਗਰਮੀ -ਗਰਮੀ ਹੈ ਤੁਹਾਡੇ ਵਾਲੇ ਪਾਸੇ ਵੀ ਨਹੀਂ।
ਨਹੀਂ ਹੈ, ਲੇਕਿਨ ਇੰਨੀ ਨਹੀਂ ਹੈ।
ਹਾਂ-ਹਾਂ ਇੱਧਰ ਦੇ ਬਹੁਤ।
ਇੱਥੇ ਬਾਰਿਸ਼ ਲੱਗੀ ਰਹਿੰਦੀ ਨਾ ਤੇ, ਗਰਮੀ ਤਾਂ ਇਸ।
ਅੱਛਾ- ਅੱਛਾ, ਇੱਥੇ ਤੇ ਗਰਮੀ ਬਹੁਤ ਹੈ। ਇੱਥੇ ਗਰਮੀ ਬਹੁਤ ਹਾਂਜੀ, ਹੋਰ ਸੁਣਾਓ ਵਧੀਆ। ਹਾਂ, ਕੀ ਕਰਦੇ ਹੋ ਕੋਈ ਕੰਮ ਕੁਮ ਕਰਦੇ ਆ ਘਰ ਕੋਈ, ਸਿਲਾਈ ਵਗੈਰਾ ਕੁਛ।
ਨਹੀਂ -ਨਹੀਂ ਕੁਛ ਨਹੀਂ, ਬੱਚੇ ਸ਼ਾਂਭ ਲਈਏ ਉਹੀ ਬਹੁਤ
ਅੱਛਾ, ਬੱਚੇ ਛੋਟੇ- ਛੋਟੇ ਹੋਣਗੇ ਸਕੂਲ ਜਾਂਦੇ ਹੋਣਗੇ
ਹਾਂ, ਉਹ ਨਹੀਂ ਉਹ ਬੇਟਾ ਹੈਗਾ ਉਹਥ ਜਾਂਦਾ ਨਾ ਸਕੂਲ, ਐਲ ਕੇ ਜੀ 'ਚ ਉਹ ਹਜੇ ਨਾ ਗੁੜੀਆਂ ਛੋਟੀ ਹੈ ਹਾਂਜੀ ਉਹ ਥੋੜਾ ਤੰਗ ਕਰਦੀ ਹੈ ਫਿਰ
ਕਿਹੜੇ ਸਕੂਲ ਪਾਇਆ ਬੇਟੇ ਨੂੰ
ਸਕੂਲੇਜ, ਆਰੀਯਨ ਸਕੂਲ 'ਚ ਪਾਇਆ, ਇੱਥੇ ਹੀ ਕੋਲ ਹੀ, ਹਾਂਜੀ
ਅੱਛਾ -ਅੱਛਾ ਚਲੋ ਵਧੀਆ, ਹੋਰ
ਹੋਰ ਕੋਈ ਕੱੜੇ ਕੁਪੜੇ ਸੀਣ ਦਾ ਕੋਈ ਸੁਆਹ ਸੂ ਲਓ, ਕੱਪੜੇ ਸਆਹ ਲਓ, ਅਸੀਧ ਸੀਦੇ ਹਾਂ। ਬਸ ਸਭ ਬਸ ਬਸ ਸਭ ਵਧੀਆ ਨੇ, ਹੋਰ ਹੁਣ ਅੱਜ ਕੱਲ੍ਹ ਤੇ ਕਰੋਸ਼ੀ ਦਾ ਕੰਮ ਦਾ ਬੜਾ ਹੋ ਗਿਆ ਨਾ, ਬੜਾ ਕਰੇਜ ਹੋ ਗਿਆ ਹਾਂਜੀ, ਕਰੋਸ਼ੀ ਦੇ ਕੰਮ ਦਾ ਦੇਖੀ ਕਿੰਨਾ ਵਧੀਆ ਦਿਖਾ ਰਹੇ ਨੇ ਰਬੜ ਬੈਂਟ ਬਣੇ ਦੇ, ਪਰਸ ਬਣੇ ਦੇ
ਹਾਂ, ਤੁਸੀਂ ਕਰਦੇ ਹੋ
ਤਾਂ ਮੈਂ ਕੱਲ ਲਿਆਈ ਸੀ, ਜਿਸ ਤਰ੍ਹਾਂ ਰੈਡੀਮੇਡ ਸਵੈਟਰ ਦੇ ਉੱਪਰ, ਹਾਂ -ਹਾਂ
ਮੇਰੀ ਜਹਾਨੀ ਹੀ ਬਣਾ ਰਹੇ ਨਾ ਪਾਵਾ ਵਗੈਰਾ ਅੱਛਾ, ਚਲੋ ਇੱਕ ਔਡਰ ਦਿੰਦੇ ਆ, ਫਿਰ ਮੈਨੂੰ ਬੁੱਕਸ ਵਗੈਰਾ ਭੇਜਣਾ
ਹਾਂ, ਮੇਰੇ ਵ ਨਾ ਉਹ, ਰੇਡੀਮੇਡ ਸਵੈਟਰ ਦਾ ਤੇ ਕਾਲਰ ਵਧਦੇ ਨੇ ਜਿਸ ਤਰਾਂ ਕਰੋਸ਼ੀਏ ਦੇ
ਹਾਂ- ਹਾਂ
ਗੋਸ਼ਰੀ ਦੇ ਫਰੋਕਾਂ ਨੂੰ ਕਾਲਰ ਲੱਗਦੇ ਨੇ ਉੱਪਰ, ਕੇਪ ਮਾਕਣ ਲੱਗਦੇ ਨੇ, ਮੈਂ ਉਹ ਬਣਾ ਰਹੀ ਹਾਂ
ਅੱਛਾ ਕੋਈ ਨੀ ਤੁਸੀਂ ਮੈਨੂੰ ਦਿਖਾਣਾ, ਮੈਂ ਆਪਣੀ ਗੁੜੀਆ ਸੇ ਬਣਵਾ ਲਾਂਗੀ
ਐਸੀ ਕੋਈ ਗੱਲ।
ਚਲੋ ਵਧੀਆ, ਆਣਾ ਚਾਹੀਏ ਸਭ ਕੁਛ
ਦੇਖਾ ਬਗੀਰੇ ਹਮ, ਕਿਉਕਿ ਇਹ ਤੇ ਕੰਮ ਹੁੰਦਾ, ਜਿਹਨੂੰ ਆ ਗਿਆ ਜਿਹਨੇਸ਼ ਜਿੰਨੇ ਚਲਾ ਲਿਆ, ਉਹ ਸਭ ਕੁਛ ਬਣਾ ਸਕਦਾ ਹੈ ਬਸ
ਹਾਂ, ਉਹ ਤੇ ਹੈ ਕੋਈ ਨੀ ਗੁੜੀ
ਹਮ- ਹਮ, ਨਹੀਂ ਮੈਂ ਬਣਾਨ ਆ, ਨਹੀਂ ਮੈਂ ਤਾਂ ਬਣਾਈਆਂ ਮੈਂ ਹੁਨੇ ਪਿੱਛੇ ਵੀ ਫਰੋਕਾਂ ਬਣਾਈ ਕਿਸੇ ਦੇ ਘਰ ਬ ਕੁੜੀ ਹੋਈ ਸੀ ਨਾ, ਤੇ ਉਹਨੇ ਮੇਰੇ ਕੋਲ ਫਰੋਕਾਂ ਬਣਵਾਈਆਂ ਸੀ ਕਰੋਸ਼ੀਏ ਦੀਆਂ ਹਾਂ, ਫੇਰ ਮੈਂ ਆਪਣੀ ਉਹਨੂੰ ਸਾਡੀ ਬੇਟੀ ਹੈਗੀ ਉਹਦੀ ਬੇਟੀ ਤੈਨੂੰ ਦਿੱਤੀ ਸੀ, ਹਾਂ, ਹਾਂ ਉਹਨੂੰ ਦਿੱਤੇ ਸੀ ਮੈਂ ਕਰੋਸ਼ੀਏ ਦੀ ਸਕਲ ਟੋਪ ਬਣਾ ਕੇ, ਨਾਲ ਪਰਸ ਬਣਾ ਕੇ
ਅੱਛਾ, ਕੋਈ ਨਹੀਂ, ਚਲੋ ਵਧੀਆ ਹਰ ਚੀਜ਼ ਆਉਣੀ ਚਾਹੀਏ ਅੱਜ- ਕੱਲ੍ਹ ਏਹੀਓ, ਚੱਲ ਰਿਹਾ ਬਹੁਤ ਟ੍ਰੈਂਡ ਹੈ ਇਸ ਚੀਜ਼ ਦਾ
ਇਹਦਾ ਬਹੁਤ ਜ਼ਿਆਦਾ ਹੋ ਗਿਆ ਵਾ, ਵਾਲਾ ਦੇ ਉੱਤੇ ਕਿੰਨੀ ਦਿਨ ਗੋਂਦ ਗੁਤ ਬਣੀ ਦੀ ਮੈਂ ਹੁਣ ਕਿੰਨੀਆਂ ਸਾਰੀਆਂ ਫੇਸਬੁੱਕ ਤੋਂ ਕੱਢੀਆਂ ਨੇ ਮੈਂ ਨਿਕਾਲ ਹਾਂ, ਹਮ
ਕੋਈ ਨਾ ਕੋਈ ਟ੍ਰੈਂਡ ਆ ਹੀ ਜਾਂਦਾ, ਅੱਛਾ ਅੱਛਾ -ਅੱਛਾ ਚਲੋ ਵਧੀਆ, ਕੋਈ ਨਾ ਕੋਈ ਟੇਨ ਆ ਹੀ ਜਾਂਦਾ ਹੈ, ਹ
ਹਾਂ ਹੁਣ ਕਹਿ ਕੇ ਕਰੋਸ਼ੀ ਦਾ ਆ ਗਿਆ ਨਾ
ਵਧੀਆ ਕਰੋਸ਼ੀਆ ਤ ਬਹੁਤ, ਹਾਂਜੀ ਦੇਖੀ ਸੀ ਮੈਂ ਵੀ, ਹਮ ਔਰ, ਬਹੁਤ ਮਹਿੰਗੀਆਂ ਹੈ ਔਨਲਾਈਨ ਤਾਂ
ਅੱਛਾ ਕਰੋਸ਼ੀਏ ਦੇ ਆ
ਹਾਂ, ਔਨਲਾਈਨ ਤਾਂ ਬਹੁਤ ਮਹਿੰਗੀ ਆਂ
ਅੱਛਾ ਰੱਖਾਂਗੇ, ਇੱਕ ਬਣਾ ਕੇ
ਚਲੋ, ਤਾ ਏ ਵਧੀਆ ਘਰ ਬੈਠੇ-ਬੈਠੇ ਕੁਛ ਤੇ ਕਰੀਏ
ਅੱਛਾ, ਤਾਂ ਬਣਾ ਕੇ ਵੇਖਾਂਗੀ ਮੈਂ ਇੱਕ ਰੱਖੜੀ ਵੀ
ਹੋਰ ਤੁਸੀਂ ਕੀ ਕਰ ਰਹੇ ਹੋ
ਬਸ ਬੈਠੀ ਸੀ ਮੈਂ, ਕਰੋਸ਼ੀਏ ਦਾ ਕੰਮ ਕਰਨਾ ਸੀ, ਅੱਜ ਸਾਡਾ ਫਰਿਜ ਖ਼ਰਾਬ ਹੋ ਗਿਆ ਹੁਣ ਫਰਿਜ ਵਾਲਾ ਆਏਗਾ, ਫਰਿਜ ਠੀਕ ਕਰਨ
ਅੱਛਾ
ਓਹ ਕੇਨ ਨਾ ਕਿ ਬੰਦਾ ਘਰ ਦੇ ਵਿੱਚ ਕੋਈ ਵੀ ਚੀਜ਼ ਖ਼ਰਾਬ ਹੋ ਜਾਏ ਨਾ ਤੇ ਫੇਰ ਉਹ ਕੰਮ ਸਾਰਾ ਰੁਕ ਜਾਂਦਾ ਉੱਥੇ ਹੀ
ਉਹ ਤੇ ਹੈ ਮੇਨ-ਮੇਨ ਚੀਜ਼ਾਂ ਖ਼ਰਾਬ ਹੁੰਦੀਆਂ ਤੇ ਜ਼ਿਆਦਾ ਦਿੱਕਤ ਹੋ ਜਾਂਦੀ ਏ ਮੇਨ ਚੀਜ਼ਾਂ ਜਿਆਦਾ ਖ਼ਰਾਬ ਹੋ ਜਾਂਦੀ ਦਿੱਕਤ ਹੋ ਜਾਂਦੀ
ਹਾਂ ਹੋਰ, ਬੱਚੇ ਬਹੁਤ ਛੋਟੇ ਨੇ ਕੀਂ ਤੁਹਾਡੇ
ਹਾਂਜੀ, ਗੁੜੀਆਂ ਛੋਟੀ ਐ
ਹਾਂ ਛੋ, ਪਿੱਛੇ ਆਵਾਜ਼ ਆ ਰਹੀ ਉਹਦੀ, ਆਵਾਜ਼ ਆ ਰਹੀ ਹੈ ਵਿਚੇ ਤੁਰਦੀ ਤੇ ਹੋਏਗੀ ਗੁਰੀਆਂ, ਚੱਲ ਤੇ ਲੈਂਦੀ ਹੋਏਗੀ
ਦੋ ਸਾਲ ਦੀ ਹੋਣ ਵਾਲੀ ਏ, ਬਟ ਤੰਗ ਬਹੁਤ ਕਰਦੀ ਏ
ਤੇ ਛੋਟਾ ਬੱਚਾ ਨਾ ਹਜੇ, ਬੱਚਾ ਹੀ ਤੰਗ ਕਰੇਗਾ ਹੁਣ ਵੱਡੀ ਹੋ ਜਾਏਗੀ ਫਿਰ ਆਪਣੇ ਆਪ ਤੰਗ ਕਰਨਾ ਛੋੜ ਦੇਗੀ
ਹਾਂ ਉਹ ਤਾ ਹੈ, ਖੈਰ
ਹਾਂ-ਹਾਂ-ਹਾਂ ਹੋਰ ਦਸੋ ਅਸੀਂ ਵੀ ਇੱਥੇ ਹੀ ਹ, ਬਸ ਇਸੇ ਸ਼ਹਿਰ 'ਚ ਹੀ, ਤੁਹਾਡੇ ਕੋਲ ਹੀ ਆ
ਅੱਛਾ
ਹਮ, ਤੁਹਾਡੇ ਕੋਲ ਹੀ ਆ
ਚਲੋ, ਆਨਾ ਫੇਰ
ਹਾਂ, ਆਵਾਂਗੇ ਦੂਰ ਨਹੀਂ ਤੁਹਾਡੇ ਤੋਂ
ਚਲੋ ਵਧੀਆ
ਹਾਂ ਬਣਵਾਉਣਾ ਹੈ ਨਾ ਬਣਵਾ ਲੈਣਾ, ਫਰੋਕ-ਫਰੂਕ ਮੈਂ ਤੁਹਾਨੂੰ ਫੋਟੋਆਂ ਵੀ ਭੇਜਾਂਗੇ, ਕਰੋਸ਼ੀਏ ਦਾ ਸਮਾਨ ਵੀ ਨਾ
ਬਣਵਾ ਲਾਂ, ਗੁੜੀਆਂ ਦੀ ਬਣਵਾ ਲਾਂਗੇ ਇੱਕ
ਅੱਛਾ-ਅੱਛਾ
ਹਾਂਜੀ
ਹਮ, ਪਹਿਲੇ ਵੀ ਇੱਕ ਵਾਰੀ ਇੱਕ ਸਵੈਟਰ ਕਲਰ ਕੁੜੀਆਂ ਲਈ ਤਾਂ ਬੇਬੀ ਪਿੰਕ ਹੀ ਅੱਛਾ ਲੱਗਦਾ ਹੈ ਯਾ ਹੋਰ ਆਪਣੀ ਮਰਜ਼ੀ ਦਾ ਕਲਰ ਲੈ-ਲੈ ਹਾਂ ਯਾ ਆਪਣੀ ਮਰਜ਼ੀ ਦਾ ਕਲਰ ਲੈਲੈ
ਲੈ ਲੈਂਦੇ ਹੋ ਨਾ, ਉਹ ਉਨ ਵਗੈਰਾ ਜੋ ਵੀ ਕਰੋਸ਼ੀਏ ਦਾ ਧਾਗਾ ਵਗੈਰਾ ਤੇ ਕੀ ਪ੍ਰਾਈਜ਼ ਰੱਖਦੇ ਹੋ
ਉਹ ਤੇ ਦੇਖੋ ਉਨ ਦੇ ਉੱਤੇ ਡਿਪੈਂਡ ਕਰਦਾ ਨਾ, ਕਿ ਬਈ ਕਿੰਨੀ ਲੱਗਦੀ ਏ ਉਹਦੇ ਹੁੰਦੇ ਨੇ ਸੌ ਗ੍ਰਾਮ ਵੇਚਣ ਦੇ, ਏ ਚਾਰ ਔਸ, ਯਾਨੀ ਕਿ ਪੱਚੀ ਗ੍ਰਾਮ ਦੇ ਕੋਸ ਹੁੰਦਾ ਏ। ਤੇ ਓਹ ਵੀਹ ਰੁਪਏ ਦੇ ਹਿਸਾਬ ਨਾਲ ਚੱਲਦਾ ਏ। ਸੌ ਗ੍ਰਾਮ ਦੇ ਅੱਸੀ ਰੁਪਏ ਹੋ ਗਏ।
ਅਛਾ -ਅਛਾ।
ਐਸਰਾਂ ਹੁੰਦਾ ਏ। ਜੇ ਸੌ ਗ੍ਰਾਮ ਓਨ ਲੱਗਦੀ ਤੇ ਅੱਸੀ ਰੁਪਏ। ਪਰ ਏਕ ਫਰੋਕ ਨੂੰ ਕਮ ਸੇ ਕਮ ਦੋ ਸੌ, ਢਾਈ ਸੌ ਗ੍ਰਾਮ ਉਨ ਲੱਗ ਜਾਂਦੀ ਏ।
ਹਾਂਜੀ- ਹਾਂਜੀ ਓ ਤੇ ਹੈ ਈ। ਓਤੇ ਹੈ, ਮਿਹਨਤ ਦੇਖੋ ਹਰ ਚੀਜ਼ ਵਿੱਚ ਹੈਗੀ।
ਏਨੀ ਮੇਹਨਤ ਅਪਣੀ ਹੋ ਜਾਂਦੀ। ਕਿਉਂਕਿ ਫੇਰ ਇਕ- ਇਕ ਚੀਜ਼ ਬੁਣਨੀ ਫੇਰ ਓ ਟਾਈਮ ਤੇ ਲੱਗਦਾ ਐ ਨਾ।
ਹਾਂਜੀ।
ਹਾਂ ਬਟ ਕਰੋਸ਼ੀਏ ਚ ਓਦਾਂ ਈ ਟੈਮ ਲੱਗਦਾ ਐ। ਕਰੋਸ਼ਆ ਹੋ ਗਿਆ, ਸਲਾਈਆਂ ਹੋ ਗਈਆਂ। ਇਨਾਂ ਚੀਜ਼ਾਂ ਚ ਟਾਈਮ ਲੱਗਦਾ ਏ।
ਤੇ ਤੁਸੀ ਸੂਟ ਵਗੈਰਾ ਵੀ ਸੀਂਦੇ ਔ?
ਹਾਂ, ਮੈਂ ਸੂਟ ਵੀ ਸੀਨੀ ਆਂ। ਸਿਲਾਈ ਵਗੈਰਾ, ਸੂਟ ਵਗੈਰਾ ਵੀ ਸੀਨੀ ਆ। ਤੇ ਮ ਮਸ਼ੀਨ ਹੀ ਸਗੋਂ ਰੱਖ ਕੇ ਬੈਠੀ ਦੀ ਸੀ ਅਜ।
ਅੱਛਾ- ਅੱਛਾ ਤੇ ਡਿਜਾਇਨਰ ਵੀ ਸੀ ਲੈਂਦੇ ਔ।
ਹਾਂ ਜੇਹੋ ਜੇ ਦੇ ਜਾਏ ਕੋਈ, ਓਹੋ ਜੇ ਸੀ ਦੇਨੀ ਆਂ। ਮਤਲਬ ਐ ਹੁੰਦਾ ਕਿ, ਮੈਨੂੰ ਡਿਜ਼ਾਇਨ ਦਿਖਾਣਾ ਪੇ ਮੈਨੂੰ ਡਿਜ਼ਾਇਨ ਦਿਖਾਣਾ ਪਏਗਾ। ਪਰ ਜੇੋਹੋ ਜੇਆ ਦਿਖਾਓਗੇ, ਮੈਂ ਓਹੋ ਜੇਆ ਬਣਾ ਦਾਂਗੀ।
ਅੱਛਾ, ਚਲੋ ਫੇਰ ਤੇੇ ਵਧੀਆ ਐ।
ਬਸ ਦਿਖਾ ਕੇ ਮੈਂ ਮਤਲਬ ਸਾਹਮਣੇ ਇੱਕ ਵਾਰੀ ਅੱਖਾਂ ਨਾਲ ਦੇਖ ਲਾਂਗੀ ਨਾ ਫੇਰ ਮੈਂ ਓਨੂੰ ਕਰ ਦਾਂਗੀ। ਬਈ ਓਨੂੰ ਮੈਂ ਬਣਾ ਦਾਂਗੀ ਓਸ ਤਰਾਂ ਈ।
ਅਛਾ।
ਐਹ ਚੀਜ਼ ਹੈ, ਹਾਂ ਵੈਸੀੇ। ਤੇ ਅਪਣੇ ਮਤਲਬ ਅਪਣੇ ਵੀ ਸੀਂਵਦੇ ਨੇ, ਬਾਰ ਦੇ ਵੀ ਸੀਂਨੀ ਆਂ।
ਅਛ ਅਛਾ ਬਾਹਰ
ਹਾਂਜੀ, ਹਾਂ ਮੈਂ ਸਿਲਾਈ ਤੇ ਵੀ ਸੀਨੀ ਆਂ। ਹਾਂ- ਹਾਂ ਸੀਨੀ ਆਂ ਮੈਂ। ਬਾਰ ਦੇ ਵੀ ਸੀਨੀ ਆਂ, ਅਪਣੇ ਵੀ ਸੀਨੇ ਆ। ਮੇਹਨਤ ਏ ਜਿੰਨੀ ਵੀ ਕਰਲਓ ਘਰ ਬਹਿ ਕੇ ਹੁੰਦੀ ਐ ਕਰਲਓ। ਹੁਣ ਸਾਡੇ ਬੱਚੇ ਵੱਡੇ ਹੋ ਗਏ, ਤੁਹਾਡੇ ਛੋਟੇ ਨੇ ਜਿਲੇ ਵੱਡੇ ਹੋਣਗੇ ਤੁਸੀ ਵੀ ਕਰੋਗੇ।
ਹਾਂ ਬਸ ਹੋ ਜਾਣ ਥੋੜੇ ਹੋਰ ਮਿਚੋਰ। ਫੇਰ ਉਸ ਤੋਂ ਬਾਅਦ ਦੇਖਾਂਗੀ।
ਨਈ ਹੁੰਦਾ, ਛੋਟੇ ਬੱਚੇ ਤੇ ਰੋਟੀ ਬਣ ਜਾਏ ਤੇ ਬੋਤ ਵੱਡਾ ਸਮਝ ਲੋ ਕਿਲਾ ਫਤਿਹ ਹੋ ਗਿਆ।
ਬਸ ਓਹੀ ਓ ਨਾ ਹੁਣੇੇ ਵੀ ਮੈਂ ਆਰਾਮ ਨਾਲ ਬੈਠੇ ਸੀ, ਮੈਂ ਕਿਹਾ ਚੱਲ ਫਟਾਫਟ ਤੜਕਾ ਲਗਾ ਈ‌ ਦੂੰ। ਹੁਣ ਮੈਂ ਫਟਾਫਟ ਬਣਾ ਕੇ ਆਈ ਹੁੰ। ਮੈਂ ਕਿਹਾ ਹੁਣ ਫੁਲਕੇ ਰਹਿ ਜਾਏਗੇ ਤੇ ਮੈਂ ਬਣਾ ਲੂੰਗੀ ਬਾਦ ਚੋ।
ਹੂੰ, ਛੋਟੇ ਛੋਟੇ ਬੱਚ ਬੱਚੇ ਨਾਲ ਬਸ ਐਹੀ ਦਿੱਕਤ ਹੋ ਜਾਂਦੀ ਐ। ਥੋੜਾ ਜਿਨਾ ਨ ਬੱਚੇਆਂ ਨਾਲ।
ਫੇਰ ਮੇਰੇ ਅ ਸੱਸੁਰ ਜੀ ਆ ਜੇਂਗੇ ਡੈਡੀ ਵੀ ਆਏਂਗੇ, ਫੇਰ ਏਨਾਂ ਨੂੰ ਬਿਠਾਣਾ ਪਏਗਾ ਬੱਚਿਆਂ ਨੂੰ ਫੇਰ ਰੋਟੀ ਬਣਾਂਉਗੀ। ਕਿ ਤੁਸੀ ਬੈਠੋ ਇੱਕ ਜਗੇ ਅਲੱਗ- ਅਲੱਗ।
ਤੇ ਓ ਮੰਮੀ ਨੀ ਹੈ? ਦਾਦੀ ਨੀ ਪਕੜਦੀ ਏਨਾਂ ਦੀ ਬੱਚੇਆਂ ਨੂੰ? ਹੈਲੋ। ਹੈਲੋ, ਹੈਲੋ। ਹੈਲੋ। ਹਾਲੋ, ਹੈਲੋ। ਹੈਲੋ। ਹਲੋ। ਹੈਲੋ, ਹੈਲੋ, ਹੈਲੋ। ਹੈਲੋ। ਹੈਲੋ।